ਹੋਰ ਕਿਵੇਂ ਹੋ?
ਵਧੀਆ ਜੀ, ਤੁਸੀਂ ਦੱਸੋ?
ਵਧੀਆ- ਵਧੀਆ, ਤੁਸੀਂ ਦੱਸੋ ਕੀ ਕਰਦੇ ਪਏ ਹੋ?
ਹਾਂਜੀ, ਕੁਝ ਨੀ ਮੈਂ ਫ੍ਰੀ ਬੈਠੀ ਹਾਂ ਜੀ।
ਤੁਹਾਡੀ ਨਾ, ਆਵਾਜ਼ ਨੀ ਆ ਰਹੀ ਕਲੀਅਰ।
ਮੈਂ ਕਿਹਾ, ਮੈਂ ਫਰੀ ਬੈਠੀ ਆਂ ਜੀ।
ਠੀਕ ਹੈ।
ਹਾਂਜੀ। ਹਾਂਜੀ -ਹਾਂਜੀ, ਸਭ ਵਧੀਆ ਤੁਸੀਂ ਦੱਸੋ ਘਰ ਪਰਿਵਾਰ ਕਿੱਦਾਂ?
ਹਾਂਜੀ- ਹਾਂਜੀ, ਵਧੀਆ ਤੁਸੀਂ ਦੱਸੋ, ਕਿਤੇ ਘੁੰਮਣ ਵਗੈਰਾ ਨਹੀਂ ਗਏ?
ਨਹੀਂ ਘੁੰਮਣ ਤਾਂ ਗਏ ਨੀ ਹੈ, ਬਟ ਪਲੈਨ ਬਣਿਆ ਜਾਣ ਲਈ।
ਠੀਕ ਹੈ ਜੀ, ਕਿੱਥੇ ਜਾ ਰਹੇ ਹੋ ਫੇਰ ਘੁੰਮਣ ਲਈ?
ਮੈਂ ਸੋਚ ਰਹੀ ਹਾਂ, ਕਿਤੇ ਪਹਾੜਾਂ ਤੇ ਜਾਈਏ।
ਹਾਂ ਠੀਕ ਹੈ ਜੀ, ਠੀਕ ਹੈ ਜੀ। ਹੋਰ ਸੁਣਾਓ, ਕਦੋਂ ਜਾ ਰਹੇ ਹੋ, ਫਿਰ ਘੁੰਮਣ?
ਮੈਂ ਸੋਚ ਰਹੀ ਹਾਂ, ਅਗਲੇ ਮਹੀਨੇ ਜਾਈਏ।
ਠੀਕ ਹੈ ਜੀ, ਪਰ ਕਿਹੜੀ- ਕਿਹੜੀ ਜਗ੍ਹਾ ਜਾ ਰਹੇ ਹੋ?
ਇੱਥੇ ਹੀ ਹੈ, ਪਾਸ ਵਿੱਚ ਪਹਾੜ ਨੇ। ਮੈਂ ਤੇ ਮੇਰੇ, ਸਾਡੇ ਦੋਸਤ ਸੋਚ ਰਹੇ ਹਾਂ, ਅਸੀਂ ਉੱਥੇ ਜਾਈਏ।
ਠੀਕ, ਹੈ ਜੀ।
ਹਾਂਜੀ‌।
ਵੈਸੇ ਤਾਂ ਦੇਖੋ ਜੇਕਰ ਆਪਾਂ ਹੁਣ ਵੈਸੇ ਘੁੰਮਣ ਲਈ ਜਾਂਦੇ ਆ। ਤੇ ਆਪਾਂ ਘੱਟ ਚੀਜ਼ਾਂ ਦੇਖ ਪਾਓਣੇ ਹੈਨਾ ਨਾਲੇ ਆਪਾਂ ਨੂੰ ਕੁਛ ਪਤਾ ਵੀ ਨੀ ਚੱਲਦਾ ਹੈਨਾ ਜੇਕਰ ਆਪਾਂ ਵੀ ਯਾਤਰਾ ਦੇ ਜਾਨੇ ਆ ਜਿਵੇਂ ਕਿ ਦੇਖੋ ਹੇਮਕੁਂਟ ਸਾਹਿਬ ਹੋ ਗਿਆ ਨਾ।
ਹਾਂਜੀ।
ਉੱਥੇ ਆਪਾਂ ਨੂੰ ਕਿੰਨਾ ਕੁਛ ਦੇਖਣ ਨੂੰ ਮਿਲਦਾ ਨਾਲੇ ਆਪਣੇ ਇਤਿਹਾਸ ਬਾਰੇ ਪਤਾ ਚੱਲਦਾ ਆਪਾਂ ਨੂੰ।
ਹਾਂਜੀ, ਇਹ ਗੱਲ ਤਾਂ ਸਈ ਕਿਆ ਜੀ ਤੁਸੀਂ।
ਹਾਂਜੀ-ਹਾਂਜੀ, ਹੋਰ ਤੁਸੀਂ ਦੱਸੋ?
ਮੇਰਾ ਵੀ ਇਹੀ ਖਿਆਲ ਐ।
ਹਾਂਜੀ-ਹਾਂਜੀ ਇਹ ਤਾਂ ਹੈ।
ਕਿਉਂਕਿ ਦੇਖੋ ਜਦੋਂ ਆਪਾਂ ਯਾਤਰਾ ਤੇ ਜਾਵਾਂਗੇ ਕਿੰਨਾ ਕੁਛ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਨਾ ਕਿੰਨੇ ਮਤਲਬ ਕਿੰਨ ਵੈਸੇ ਅਪਣੇ ਦਿਲ ਨੂੰ ਸ਼ਾਂਤੀ ਵੀ ਮਿਲਦੀ ਐ ਨਾ, ਮਨ ਨੂੰ ਸ਼ਾਂਤੀ ਮਿਲਦੀ ਐ ਕਿ ਜਾ ਕੇ ਯਾਤਰਾ ਕਰਨ ਜਾਨੇ ਆ ਜਦੋਂ ਆਪਾਂ ਦੇਖੋ ਕਿੰਨੇ ਖੁਸ਼ ਹੁੰਣੇ ਆ ਨਾਲੇ ਉਨੀ ਸ਼ਾਂਤੀ ਵੈਸੇ ਆਪਾਂ ਨੂੰ ਘੁੰਮਣ ਵੈਸੇ ਆਪਾਂ ਜਦੋਂ ਘੁੰਮਣ ਜਾਂਦੇ ਆ। ਐਨੂੰ ਉਨੀ ਸ਼ਾਂਤੀ ਆਪਾਂ ਨੂੰ ਮਿਲਦੀ ਨੀ ਜਿੰਨੀ ਆਪਾਂ ਨੂੰ ਯਾਤਰਾ ਤੇ ਜਾ ਕੇ ਮਿਲਦੀ ਆ।
ਹਾਂਜੀ।
ਹੋਰ ਦਸੋ, ਹੈਲੋ।
ਹਾਂਜੀ-ਹਾਂਜੀ।
ਮੈਂ ਕਿਆ ਹੋਰ ਦੱਸੋ ਤੁਆਡੇ ਵੱਲ ਮੌਸਮ ਕਿਵੇਂ ਦਾ ਅੱਜ?
ਸਾਡੇ ਵੱਲ ਮੌਸਮ ਅਜੇ ਤਾਂ ਠੀਕ ਐ ਬਟ ਦੁਪਹਿਰ ਦੇ ਵੇਲੇ ਬਹੁਤ ਜਾਦਾ ਧੁਪ ਹੁੰਦੀ ਐ।
ਹਾਂਜੀ-ਹਾਂਜੀ ਇਹ ਤਾਂ ਐ ਕਿਉ ਗਰਮੀ ਇੰਨੀ ਜੈਦਾ ਵੱਧ ਜਾਂਦੀ ਐ ਨਾ ਕਿ ਬਾਹਰ ਨਿਕਲਣ ਨੂੰ ਵੀ ਦਿਲ ਨਈ ਕਰਦਾ।
ਹਾਂਜੀ।
ਹੋਰ ਸੁਣਾਓ, ਕੀ ਬਣਾਇਆ ਅੱਜ ਤੁਸੀਂ ਖਾਣ ਵਿੱਚ।
ਅੱਜ ਅਸੀਂ ਬਣਾਏ ਐ ਪਿਆਜ ਆਲੇ ਪਰਾਂਠੇ।
ਠੀਕ ਐ ਜੀ।
ਹਾਂਜੀ।
ਹੋਰ ਦੱਸੋ?
ਹਾਂਜੀ।
ਮੈਂ ਕਿਆ ਹੋਰ ਦੱਸੋ।
ਹਾਂਜੀ ਬਸ ਵਦੀਆ ਤੁਆਨੂੰ ਕੇੜੀ-ਕੇੜੀ ਜਗਾ ਪਸੰਦ ਐ ਘੁੰਮਣ ਲਈ।
ਵੈਸੇ ਮੈਨੂੰ ਪਸੰਦ ਆ, ਪਹਾੜ ਵੀ ਪਸੰਦ ਆ ਵੈਸੇ। ਪਹਾੜਾਂ ਤੇ ਘੁੰਮਣ ਜਾਣਾ ਵੀ ਪਸ ਪਸੰਦ ਆ। ਵੈਸੇ ਤਾਂ ਯਾਤਰਾ ਕਰਨਾ ਜੈਦਾ ਵਦੀਆ ਰਹਿੰਦੀ ਦੇਖੋ ਜਿਵੇਂ ਹੇਮਕੁਂਟ ਮਤਲਬ ਕਿ ਹਰਿਮੰਦਰ ਸਾਹਿਬ ਹੋ ਗਿਆ ਹੈਨਾ ਐਵੇਂ ਦੀਆਂ ਯਾਤਰਾ ਤੇ ਵਦੀਆ ਲਾਦਨਾ, ਤੁਸੀਂ ਦੱਸੋ?
ਹਾਂਜੀ, ਮੇਰਾ ਵੀ ਇਹੀ ਖਿਆਲ ਐ ਕਿਉਂਕਿ ਜਿਆਦਾਤਰ ਟਾਈਮ ਆਪਾਂ ਆਪਣੇ ਫੈਮਿਲੀ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਅ ਬਤੀਤ ਕਰ ਪਾਉਂਦੇ ਆ ਜਿਦੇ ਕਰਕੇ ਆਪਣੀ ਜਿਹੜੀ ਬੋਂਡਿੰਗ ਹੈ ਉਹ ਹੋਰ ਵੀ ਵਧੀਆ ਹੋ ਜਾਂਦੀ ਹੈ
ਇਹ ਤਾਂ ਹੈ ਤੁਸੀਂ ਦੱਸੋ ਹੋਰ ਬਾਜ਼ਾਰ ਵਗੈਰਾ ਨਹੀਂ ਗਏ ਠੀਕ ਐ। ਅੱਛਾ-ਅੱਛਾ, ਤੁਸੀਂ ਵੈਸੇ ਫੋਨ ਤੇ ਘਰੇ ਬੈਠੇ ਚੀਜ਼ਾਂ ਮੰਗਵਾਉਨੇ ਓ- ਕੇ ਮਤਲਬ ਕਿ ਬਾਜ਼ਾਰ ਜਾ ਕੇ ਖ਼ਰੀਦ ਕੇ ਲਿਆਉਨੇ ਓ।
ਦੱਸਾਂ ਤਾਂ ਓਨਲਾਈਨ ਸ਼ੋਪਿੰਗ ਮੈਂ ਜਦ ਵੀ ਕਰੀ ਐ ਮੈਨੂੰ ਬਹੁਤ ਬੁਰਾ ਈ ਹਾਲ ਐ ਓਨਲਾਈਨ ਸ਼ੋਪਿੰਗ ਦਾ। ਹਾਂਜੀ, ਕਿਉਂਕਿ ਕੁਆਲਿਟੀ ਵਦੀਆ ਵਦੀਆ ਨਈ ਵੀ ਨਿਕਲਦੀ ਫੇਰ ਮੈਨੂੰ ਫੇਰ ਮੈਂ ਆਪ ਖੁਦ ਈ ਜਾ ਕੇ ਫਿਰ ਬਾਜ਼ਾਰ ਤੋਂ ਸਮਾਨ ਲਿਆਣਾ ਪੈਂਦਾ ਫਿਰ ਇਹਦੇ ਨਾਲੋਂ ਚੰਗਾ ਐ ਕਿ ਪਹਿਲਾਂ ਈ ਆਪਾਂ ਬਾਜ਼ਾਰ ਚ ਜਾ ਕੇ ਸਮਾਨ ਖਰੀਦ ਲਿਏ।
ਸਾਨੂੰ ਹੂ ਇਹ ਤਾਂ ਹੈ ਕਿਉਂਕਿ ਜਿਹੜੀ ਚੀ ਆਪਾਂ ਖੁਦ ਵੇਖ ਲਿਆਉਦੇ ਹਨਾ ਉਹ ਵਧੀਆ ਹੁੰਦੀ ਹੈ ਜਿਵੇਂ ਕਿ ਕੱਪੜਾ ਸਭ ਤੋਂ ਵੱਧ ਕੱਪੜਾ ਵਧੀਆ ਹੁੰਦਾ ਕਿਉਂਕਿ ਔਨਲਾਈਨ ਚੀਜ਼ ਤੋਂ ਆਉਂਦੀ ਵੀ ਨੀ ਉਵੇਂ ਦਾ ਕੱਪੜਾ ਵੀ ਨੀ ਆਉਂਦਾ
ਹਾਂਜੀ
ਹੋਰ ਦੱਸੋ
ਬਸ ਵਧੀਆ ਮੈਂ ਜਦ ਵੀ ਔਨਲਾਈਨ ਸ਼ੋਪਿੰਗ ਕਰੀ ਆ ਮੈਨੂੰ ਕੋਈ ਵੀ ਸਮਾਨ ਵਧੀਆ ਨੀ ਮਿਲਿਆ
ਹਾਂਜੀ ਕਿਉਂਕਿ ਉੱਥੇ ਮਤਲਬ ਦਿਖਾ ਕੁੱਝ ਹੋਰ ਰਹੇ ਹੁੰਦੇ ਆ ਤੇ
ਆਹ ਕੁੱਝ ਹੋਰ ਜਾਂਦਾ ਫਿਰ ਦੇਖੋ ਫਿਰ ਆਪਾਂ ਨੂੰ ਐਵੇਂ ਹੁੰਦਾ ਕਿ ਜਾਂ ਫਿਰ ਆਪਾਂ ਜਾ ਕੇ ਹੀ ਲੈ ਆਉਂਦੇ
ਪਰ ਕੁੱਝ ਕੁ ਚੀਜ਼ਾਂ ਵਧੀਆ ਹੁੰਦੀਆਂ ਕੁੱਝ ਕੁ ਚੀਜ਼ਾਂ ਨਹੀਂ ਵੀ ਵਧੀਆ ਹੁੰਦੀਆਂ ਚਾਵਲ ਕੇ ਵੈਸੇ ਤਾਂ ਮੈਂ ਤਾਂ ਇਹੀ ਸਮਝਦੀ ਹਾਂ ਕਿ ਸਭ ਤੋਂ ਵੱਧ ਬਾਜ਼ਾਰ ਜਾ ਕੇ ਚੀਜ਼ਾਂ ਖਰੀਦ ਕੇ ਲੈ ਕੇ ਆਉਣੀਆਂ ਚਾਹੀਦੀਆਂ ਆਪਾਂ ਨੂੰ ਕਿਉਂਕਿ ਵਧੀਆ ਹੁੰਦੀਆਂ ਆਪਾਂ ਦੇਖ ਸਕਦੇ ਹਾਂ ਉਹਨਾਂ ਨੂੰ ਹੱਥ ਲਾ ਕੇ ਵੀ ਉਹ ਕਿਵੇਂ ਦੀਆਂ ਕਿਵੇਂ ਦੀਆਂ ਨਹੀਂ
ਤੇ ਨਾਲ ਹੀ ਕਸਰਤ ਵਗੈਰਾ ਹੋ ਜਾਂਦੀ ਜਾਂਦੇ ਆ ਤੇ ਨਾਲ ਜਿਹੜੀ ਬੋਂਡਿੰਗ ਆ ਉਹ ਵੀ ਸਟਰੋਂਗ ਹੁੰਦੀ ਹੈ ਜਦੋਂ ਆਪਾਂ ਜਾਂਦੇ ਹਾਂਗੇ ਔਨਲਾਈਨ ਸ਼ੋਪਿੰਗ ਤਾਂ ਇਹ ਹੁੰਦਾ ਘਰ ਬੈਠੇ ਆਪਾਂ ਮੰਗਵਾ ਲੈਂਦੇ ਹਾਂ ਚੀਜ਼ਾਂ ਉਹ ਆ ਵੀ ਜਾਂਦੀ ਬਟ ਉਹੀ ਹੈ ਨਾ ਉਹ ਟਾਈਮ ਆਪਾਂ ਬੈਠੇ ਬੈਠੇ ਹੀ ਬਤੀਤ ਕਰ ਦਿੰਦੇ ਹਾਂ ਤੇ ਫਿਰ ਉਹਦੇ ਨਾਲ ਜਿਹੜੀ ਆ ਇੰਡੀ ਜਰੀਜ਼ ਵਗੈਰਾ ਨੇ ਆਪਾਂ ਨੂੰ ਬਿਮਾਰੀਆਂ ਹੋਰ ਲੱਗ ਜਾਂਦੇ ਨੇ ਜਿਵੇਂ ਉਹ ਬਿਸਤੀ ਵਗੈਰਾ ਮੋਟਾਪਾ ਹੋ ਗਿਆ
ਜੀ
ਤੇ ਹਾਂਜੀ ਸਾਨੂੰ ਚਾਹੀਦਾ ਜੋ ਭਾ ਵੀ ਬਾਜ਼ਾਰ ਦੇ ਵਿਖੇ ਜਾ ਕੇ ਨਾਲੇ ਤਾਂ ਆਪਣੀ ਫੈਮਿਲੀ ਨਾਲ ਆਪਣਾ ਟਾਈਮ ਸਪੈਂਡ ਕਰੀਏ ਦੋਸਤਾਂ ਨਾਲ ਕਰੀਏ ਤੇ ਨਾਲ ਹੀ ਵਧੀਆ ਕੁਆਲਿਟੀ ਦਾ ਸਮਾਨ ਵੀ ਖਰੀਦੀਏ ਜਿਹੜਾ ਕਿ ਸਾਡੇ ਅੱਗੇ ਵੀ ਸਾਡੇ ਕੰਮ ਆਵੇ
ਹਾਂਜੀ ਹਾਂਜੀ ਇਹ ਹੋਰ ਦੱਸੋ ਬਾਹਰ ਦੀਆਂ ਚੀਜ਼ਾਂ ਜਾਂ ਖਾਣੀਆਂ ਪਸੰਦ ਕਰਦੇ ਹੋ ਕਿ ਘਰ ਦੀਆਂ?
ਅਸਲ ਦੱਸਾਂ ਦੇ ਮੈਨੂੰ ਘਰ ਦਾ ਖਾਣਾ ਬਹੁਤ ਜ਼ਿਆਦਾ ਪਸੰਦ ਹੈ ਬਾਹਰ ਨਾਲੋਂ ਕਿਉਂਕਿ ਮੈਂ ਹਾਲੇ ਹੀ ਬਹੁਤ ਚੀਜ਼ਾਂ ਫੇਸ ਕਰ ਚੁੱਕੀ ਹਾਂ ਆਪਣੇ ਸਰੀਰ ਨੂੰ ਲੈ ਕੇ ਕਿਉਂਕਿ ਮੈਂ ਫਾਸਟ ਫੂਡ ਜਿਆਦਾ ਖਾਣਾ ਪ੍ਰੈਫਰ ਕਰਦੀ ਸੀ ਘਰ ਦੇ ਖਾਣੇ ਨਾਲੋਂ
ਹੂ,,,
ਬਟ ਹੁਣ ਜਦ ਬਿਮਾਰੀਆਂ ਲੱਗ ਗਈਆਂ ਤੇ ਮੈਂ ਹੁਣ ਸੋਚਦੀ ਹੀ ਹਾਂ ਕਿ ਘਰ ਦਾ ਖਾਣਾ ਹੀ ਬੈਸਟ ਘਰੇ ਬਾਹਰ ਦੀਆਂ ਚੀਜ਼ਾਂ ਨਾਲੋਂ
ਹਾਂਜੀ ਹਾਂਜੀ ਇਹ ਤਾਂ ਹੈ ਹੋਰ ਦੱਸੋ ਕਿਉਂਕਿ ਦੇਖੋ ਜੇਕਰ ਆਪਾਂ ਘਰ ਦੀਆਂ ਚੀਜ਼ਾਂ ਖਾਂਦੇ ਹਾਂ ਨਾ ਆਪਣੇ ਸੇਹਤ ਲਈ ਵੀ ਕਿਨੂੰ ਆ ਤਾਂ ਸਿਹਤਮੰਦ ਹੁੰਦੀ ਆ। ਉਹ ਆਪਾਂ ਨੂੰ ਤਾਕਤ ਮਿਲਦੀ ਹੈਗੀ। ਬਹੁ ਤੇ ਚੀਜ਼ਾਂ ਐਵੇਂ ਜੀਆਂ ਹੁੰਦੀਆਂ ਜਿਹੜੀਆਂ ਕਿ ਵਾਰਲੀਆ ਚੀਜ਼ਾਂ ਆਪਾਂ ਨੂੰ ਖਰਾਬ ਵੀ ਕਰਦੀਆ। ਆਜੋ ਕਰ ਲਓ
ਹਾਂਜੀ
ਹੋਰ ਦੱਸੋ
ਬਸ ਵਧੀਆ ਜੀ
ਤੁਸੀਂ ਬਾਹਰ ਦੀ ਚੀਜ਼ਾਂ ਵੱਧ ਖਾਂਦੇ ਹੋ ਕੇ ਵੈਸੇ ਮੈਨੂੰ ਤਾਂ ਐਵੇ ਹੋ ਵੈਸੇ ਤਾਂ ਬਾਹਰ ਦੀਆਂ ਚੀਜ਼ਾਂ ਆਪਾਂ ਨੂੰ ਘੱਟ ਖਾਣੀਆਂ ਚਾਹੀਦੀਆਂ ਕਿਉਂਕਿ ਦੇਖੋ ਐਵੇਂ ਪੈਸੇ ਖਰਾਬ ਹੁੰਦੇ ਆ ਨਾਲੇ ਤਾਂ ਨਾਲੇ ਆਪਾਂ ਨੂੰ ਬਿਮਾਰੀਆਂ ਲੱਗਦੀਆਂ ਕਿੰਨੀਆਂ
ਹਾਜੀ
ਕਿ ਜੇਕਰ ਘਰੇ ਆਪਾਂ ਕੋਈ ਵੀ ਚੀਜ਼ ਬਣਾਉਂਨੇ ਆ ਹਨਾ, ਕਿੰਨੀ ਸਾਫ਼ ਸੁਥਰੇ ਤਰੀਕੇ ਨਾਲ ਬਣਾਉਂਨੇ ਆ। ਧੋ ਸਵਾਰ ਕੇ ਬਾਹਰ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਹੜੀ ਚੀਜ਼ ਚ ਕਿੰਨੇ ਕੁ ਵਾਰੀ ਕੁੱਛ ਕੀਤਾ ਗਿਆ ਹਨਾ। ਮਤਲਬ ਤੇਲ ਪਹਿਲੀ ਗੱਲ ਤਾਂ ਤੇਲ ਐਵੇਂ ਨੀ ਪਤਾ ਆਪਾਂ ਨੂੰ ਵੀ ਕਿੰਨੇ ਵਾਰੀ ਤੇਲ ਨੂੰ ਵਰਤਦੇ ਆ।
ਹਾਂ
ਉਹ ਆਪਾਂ ਹਮੇਸ਼ਾ ਸਾਫ਼ ਸੁਥਰੀ ਬਣਾਉਂਨੇ ਆ। ਪਹਿਲਾਂ ਧੋਂਨੇ ਆ ਉਹਨਾਂ ਨੂੰ ਦੇਖੋ ਦੋ ਵਾਰ, ਤਿੰਨ ਵਾਰ ਤਪ ਧੋਨੀ ਆ ਉਸ ਚੀਜ਼ ਨੂੰ ਖਾਣ ਤੋਂ ਪਹਿਲਾਂ। ਬਣਾਉਣ ਤੋਂ ਪਹਿਲਾਂ ਫੇਰ ਕਿਤੇ ਜਾ ਕੇ ਆਪਾਂ ਉਹਨਾਂ ਨੂੰ ਬਣਾ਼ਦੇ ਆ।
ਹਾ, ਹਾ
ਬਾਹਰ ਦੀਆਂ ਚੀਜ਼ਾਂ ਦਾ ਵੱਧ ਤੋਂ ਵੱਧ ਨੁਕਸਾਨ ਕਰਦੀਆਂ ਵੈਸੇ ਤਾਂ।
ਘਰ ਵਾਲੀ ਰੀਸ ਵੀ ਨੀ ਐ।
ਹਾਂਜੀ?
ਮੈਂ ਕਿਹਾ ਜ ਘਰ ਵਾਲੀ ਰੀਸ ਵੀ ਨੀ ਐ ਖਾਣੇ ਦੀ ਬਾਹਰ ਕਿਤੇ।
ਹਾਂਜੀ, ਹਾਂਜੀ। ਪਰ ਬਸ ਇੱਕ ਗੱਲ ਹੁੰਦੀ ਹੈ ਕਿ ਬਾਹਰ ਮਸਾਲੇ ਪਾ ਦਿੰਦੇ ਆ ਹਨਾ। ਮਸਾਲਿਆਂ ਕਰਕੇ ਉਹ ਵਾਲਾ ਟੇਸਟ ਮਤਲਬ ਕਿ ਸਵਾਦ ਵੱਖਰਾ ਬਣ ਜਾਂਦਾ ਬਸ। ਜਿਹੜੇ ਕਿ ਅੱਜ-ਕੱਲ ਦੇ ਨਿਆਣਿਆਂ ਨੂੰ ਦੇਖੋ ਨਾ ਬਾਹਰ ਦੀਆਂ ਚੀਜ਼ਾਂ ਜ਼ਿਆਦਾ ਪਸੰਦ ਨੇ। ਕਿਉਂਕਿ ਉਹਨਾਂ ਨੂੰ ਐਵੇਂ ਹੁੰਦੀ ਆ ਕਿ ਪਤਾ ਨੀ ਬਾਹਰ ਦੀਆਂ ਚੀਜ਼ਾਂ ਵਿੱਚ ਕੀ ਹੈ ਜਾਂ ਪਾਇਆ ਵਾ ਜਿਹੜੀਆਂ ਘਰ ਦੀਆਂ ਚੀਜ਼ਾਂ ਵਿੱਚ ਨਹੀਂ ਪਾਇਆ।
ਤੇ ਫਿਰ ਬਾਅਦ ਵਿੱਚ ਓਨਾਂ ਨੂੰ ਬਹੁਤ ਜਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦੈ।
ਹਾਂਜੀ, ਹਾਂਜੀ। ਤੇ ਕਿ ਕਿੰਨੀਆਂ ਚੀਜ਼ਾਂ ਮਤਲਬ ਕਿ ਬਾਹਰ ਦੀਆਂ ਚੀਜ਼ਾਂ ਖਾਂਨੇ ਕਿੰਨੀਆਂ ਬਿਮਾਰੀਆਂ ਲੱਗਦੀਆਂ। ਨਾਲੇ ਆਪਣੇ ਪੈਸੇ ਖ਼ਰਾਬ ਹੁੰਦੇ ਹੈਗੇ।
ਹਾਂਜੀ
ਹੋਰ ਦੱਸੋ? ਤੁਸੀਂ ਖਾਣ ਵਿੱਚ ਕੀ ਪਸੰਦ ਕਰਦੇ ਓ?
ਅਜ ਦੱਸਾਂ ਤੇ ਮੈਨੂੰ ਮੱਕੀ ਦੀ ਰੋਟੀ ਤੇ ਸਰ੍ਹੋਂ ਦੇ ਸਾਗ ਬਹੁਤ ਜ਼ਿਆਦਾ ਸੁਦੇ ਮੇਰੇ ਮੰਮਾ ਬਹੁਤ ਜਿਆਦਾ ਸਵਾਦ ਬਣਾਂਦੇ ਐ।
ਠੀਕ ਹੈ ਜੀ।
ਹਾਂਜੀ, ਮੈਂ ਜਿਵੇ ਕਿ ਮੈਂ ਬਾਹਰ ਰਹਿੰਦੀ ਹਾਂ ਬਟ ਮੈਂ ਜਦੋਂ ਆਪਣੇ ਘਰ ਜਾਂਦੀ ਆ ਮੈਂ ਆਪਣੇ ਮੰਮਾ ਨੂੰ ਹਮੇਸ਼ਾ ਹੀ ਕਹਿੰਦੀ ਹ ਕਿ ਮੈਂ ਸਰ੍ਹੋਂ ਦਾ ਸਾਗ ਖਾਣਾ ਚਾਂਦੀ ਆਂ। ਉਹ ਮੈਨੂੰ ਬਣਾ ਕੇ ਵੀ ਦਿੰਦੇ ਨੇ ਇੰਨੇ ਪਿਆਰ ਨਾਲ ਬਣਾਉਂਦੇ ਨੇ। ਇੰਨਾ ਸਵਾਦ ਬਣਦੈ। ਤੇ ਖਾਣ ਦੇ ਵਿੱਚ ਵੀ ਮਜ਼ਾ ਦੁੱਗਣਾ ਹੋ ਜਾਂਦਾ ਐ।
ਉਹਦੇ ਵਿੱਚ ਵੈਸੇ ਵੀ ਵਧੀਆ ਦੇਖੋ ਕਿੰਨਾ ਚੀਜ਼ਾਂ ਆਪਾਂ ਘਰ ਦੀਆਂ ਪਾਉਂਦੇ ਆ। ਜਿਹਦੇ ਕਰਕੇ ਆਪਣੀ ਸਿਹਤ ਵੀ ਸਿਹਤਮੰਦ ਰਹਿੰਦੀ ਐ ਕਿਨਾ ਤਾਕਤ ਵੀ ਮਿਲਦੀ ਐ। ਆਪਾਂ ਨੂੰ ਉਹਦੇ ਵਿੱਚ ਆਪਾਂ ਘਿਓ ਵਗੈਰਾ ਵੀ ਪਾਉਂਦੇ ਹਾਂ ਘਰ ਦਾ ਮੱਖਣੀ ਵਗੈਰਾ ਨਾਲ ਉਹਦੇ ਆਪਾਂ ਲੱਸੀ ਵਗੈਰਾ ਵੀ ਪੀਂਦੇ ਹਾਂ ਦੇਖੋ ਉਹਦੇ ਨਾਲ ਵੀ ਬਹੁਤ ਆਪਾਂ ਨੂੰ ਫਾਇਦਾ ਹੁੰਦਾ ਬਾਹਰ ਦੀਆਂ ਚੀਜ਼ਾਂ ਕਰਕੇ ਤਾਂ ਆਪ ਨੂੰ ਇੱਕ ਕੋ ਫਾਇਦਾ ਨੀ ਸਿਰਫ਼ ਨੁਕਸਾਨ ਈ ਨੁਕਸਾਨ ਨੇ।
ਹਾਂਜੀ, ਬਿਲਕੁਲ ਸਹੀ ਕਹਿ ਰਹੀ ਤੁਸੀਂ।
ਨਾਲੇ ਆਪਾਂ ਬਾਹਰ ਪੈਸੇ ਖ਼ਰਾਬ ਕਰਕੇ ਆਉਦੇ ਆ। ਉਹੀ ਚੀਜ਼ਾਂ ਘਰੇ ਲੈ ਕੇ ਆਓ ਘਰੇ ਖਾਗੇ ਵਧੀਆ ਦਾ ਗਾ ਸਾਰਾ ਨਾਲੇ ਘਰ ਦੇ ਖੁਸ਼ ਨਾਲੇ ਬੰਦਾ ਆਪ ਖੁਸ਼।
ਹਾਂਜੀ, ਸਹੀ ਆ ਜੀ।
ਚਲੋ ਠੀਕ ਹੈ ਜੀ। ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਦੀ ਆ ਸਸ ਸ਼੍ਰੀ ਕਾਲ।